ਹੈਲੋ,
ਹਾਂ, ਸਾਸਰੀ ਕਾਲ ਭੈਣ ਜੀ।
ਸਾਸਰੀ ਕਾਲ ਭੈਣ ਜੀ।
ਹੋਰ ਕੀ ਹਾਲ ਚਾਲ ਏ? ਹਾਂਜੀ-ਹਾਂਜੀ ਭੈਣ ਜੀ ਅਸੀਂ ਠੀਕ ਤੁਸੀਂ ਸੁਣਾਓ?
ਹਾਂਜੀ-ਹਾਂਜੀ ਭੈਣਜੀ ਅਸੀਂ ਵੀ ਵਧੀਆ।
ਹੋਰ ਕੀ ਕਰਦੇ ਭੈਣ ਜੀ ਤੁਸੀਂ?
ਬਸ ਭੈਣ ਜੀ ਕੁਛ ਨੀ, ਦੋਧ-ਦੁੱਧ ਗਰਮ ਕਰਦੇ ਪਏ ਸੀ ਮੈਂ ਕਿ ਬੱਚਿਆਂ ਨੂੰ ਦੁੱਧ ਦਵਾਂ।
ਅੱਛਾ-ਅੱਛਾ ਅ ਭੈਣ ਜੀ ਮੈਂ ਤੁਆਨੂੰ ਪੈਲੇ ਓ ਓ ਫੋਨ ਕੀਤਾ, ਤੁਸੀਂ ਗੱਲ ਈ ਨੀ ਕੀਤੀ ਹੈਗੀ, ਭੈਣ ਜੀ।
ਪਤਾ ਨੀ ਭੈਣ ਜੀ, ਮੈਨੂੰ ਪਤਾ ਨੀ ਲੱਗਿਆ ਹੋਨਾ।
ਅੱਛਾ, ਅੱਛਾ ਠੀਕ ਏ ਭੈਣਜੀ।
ਹਾਂਜੀ, ਹਾਂਜੀ ਹੋਰ ਸੁਨਾਓ, ਕੀ ਕਰਦੇ ਪੇਓ?
ਬੱਸ ਭੈਣ ਜੀ ਲੇਟ ਈ ਹੋ ਗਿਐ, ਰੋਟੀ ਖਾਨ ਲੱਗੇ ਸੀ ਜਰਾ
ਅੱਛਾ, ਅੱਜ ਲੇਟ ਹੋਗੇ ਬੜੀ।
ਹਾਂਜੀ, ਹਾਂਜੀ ਬੋਤ ਲੇਟ ਹੋਗੇਆਂ ਬੱਸ ਏ ਨਾ ਇੱਥੇ ਇਲੈਕਸ਼ਨ ਚੱਲਦੇ ਪਏ ਨੇ, ਓਥੇ ਚਲੇ ਗਏ ਸੀ ਤੇ ਲੇਟ ਆਏ, ਫੇਰ ਹੁਨ ਰੋਟੀ ਪਾਨ ਈ ਲੱਗੀ ਸੀ, ਹੁਨ ਆਏ ਨੇ, ਕੈਂਦੇ ਸਿੰਮੀ ਰੋਟੀ ਦੇ ਤੇ ਰੋਟੀ ਪਾਦੇ, ਤੇ ਫੇਰ ਮੈਂ ਰੋਟੀ ਪਾਨ ਈ ਲੱਗੀ
ਅੱਛਾ, ਅੱਛਾ ਠੀਕ ਏ ਹੋਰ ਪੈਂਜੀ, ਭਾਜੀ ਦੇ ਇਲੈਕਨਾਂ ਦਾ ਕੰਮ ਸਈ ਚੱਲਦਾ ਪਿਆ
ਹਾਂਜੀ, ਸਈ ਚੱਲਦਾ ਪਿਆ ਵਾ। ਤਾਨੂੰ ਪਤਾ ਈ ਏ ਇਲੈਕਸ਼ਨ ਕਿੱਦਾ ਦੇ ਹੁੰਦੇ ਐ ਭੈਣਜੀ।
ਹਾਂਜੀ, ਹਾਂਜੀ ਐ ਤੇ ਐ ਭੈਣਜੀ, ਇਲੈਕਸ਼ਨ ਪਤਾ ਕਿੰਨੀ ਸਿਰਦਰਦੀ ਦਾ ਕੰਮ ਹੈਗਾ ਵੇ, ਇਲੈਕਸ਼ਨਾਂ ਵਾਲਾ ਵੀ
ਤਾ ਬੋਤ ਜਾਦਾ ਕੈ ਕੈਂਦੇ ਤੇ ਹੈਗੇ ਨੇ, ਕੈਂਦੇ ਮੇਰਾ ਸਿਰ ਦੁਖਨ ਲੱਗ ਗਿਆ ਇੱਥੇ ਏਨੇ ਫੋਨ ਆਂਦੇ ਨੇ ਦਿਆੜੀ ਦੇ, ਅਸੀ ਤੰਗ ਆਗੇ ਆ ਫੋਨਾਂ ਤੋਂ।
ਅੱਛਾ, ਭੈਣਜੀ। ਹੋਰ ਸੁਨਾਓ ਭੈਣਜੀ, ਕੀ ਬਨਾਯਾ ਸੀ ਜੇ ਅੱਜ, ਫੇਰ?
ਹੈਲੋ।
ਹਾਂਜੀ, ਭੈਣ ਜੀ, ਮੈਂ ਕਿਆ ਕੀ ਬਨਾਇਆ ਸੀ, ਅੱਜ ਤੁਸੀ ਫੇਰ?
ਹਾਂਜੀ, ਅੱਜ ਅਸੀ ਰ੍ਹਾਤੀ ਪਹਿਲੇ ਤੇ ਸ਼ਾਮੀ ਅਸੀ ਮੋਠ ਬਨਾਏ ਸਨ।
ਅੱਛਾ-ਅੱਛਾ, ਮੋਠ ਫੇਰ ਭੈਣ ਜੀ, ਕਿਵੇਂ ਬਨਾਂਦੇ ਓ?
ਹਾਂਜੀ, ਭੈਣ ਜੀ, ਅਸੀ ਨਾ ਇੱਕ ਦਿਨ ਪਹਿਲੇ ਰ੍ਹਾਤੀ ਮੋਠ ਭਿਂਓ ਦੇਨੇ ਆ, ਪੈਂਜੀ ਤੇ, ਦੂਜੇ ਦਿਨ ਨਾ ਅਸੀ ਕੱਪੜੇ'ਚ ਬੰਨ ਦਿੰਨੇ ਆ ਓਹਨੂੰ।
ਅੱਛਾ ਜੀ।
ਕੱਪੜੇ'ਚ ਬੰਨ‌ਦੇਨ? ਹਾਂ, ਓ ਫੇਰ ਨਾ ਅੰ ਅੰਕੁਰੀਤ ਹੋ ਜਾਂਦੇ ਨੇ, ਡੰਡੀਆਂ ਜੀਆਂ ਨਿਕਲ ਆਂਦੀਆ ਓਨਾਂ'ਚੋਂ ਤੇ ਅੰਕੁਰੀਤ ਹੋ ਜਾਂਦੇ ਨੇ, ਫੇਰ ਅਸੀ ਓਨਾਂ ਦੇ ਵਿੱਚ ਨਾ, ਕੀ ਕਹਿੰਦੇ ਨੇ ਓ ਪਾਣੀ ਪਾਈ ਜਾਈਦਾ ਵੇ, ਕੱਪੜੇ'ਚ ਬੰਨਕੇ ਨਾ ਪਾਣੀ ਪਾਈ ਜਾਈਦਾ ਕਿ, ਮੋਠ ਖਰਾ ਖਰਾਬ ਨਾ ਹੋ ਜਾਣ, ਤੇ ਓ ਅੰਕਰਿਤ ਹੋ ਜਾਂਦੇ ਨੇ, ਇੱਕ-ਦਿਨ ਅੰਕੁਰੀਤ ਨੂੰ ਲੱਗਦਾ, ਇੱਕ-ਦਿਨ ਭਿਓਨ ਨੂੰ ਲੱਗਦਾ ਐ। ਫਿਰ ਉਸ ਤੋਂ ਬਾਅਦ ਅਸੀ ਉਗਕੇ ਨਾ, ਓਹਨੂੰ ਫੇਰ ਓਰੇ ਵਿੱਚ ਪਿਆਜ, ਟਮਾਟਰ ਬਰੀਕ-ਬਰੀਕ ਆਲੂ ਉਬਾਲਕੇ ਤੇ ਨਾਲ ਓ ਹੋ ਗਏ, ਏ ਖੀਰੇ ਹੋਰ ਮਤਲਬ ਕਿ, ਮੀੰਨਸ ਕੀ ਸੈਲਡ ਜਾ ਚੀਰਕੇ ਨਾ
ਅੱਛਾ-ਅੱਛਾ, ਪੂਰਾ ਓਹਦੇ ਅੱਕਨ, ਅ ਸਨੈਕਸ ਅੱਕਨ ਈ ਬਨ ਗਇਆ‌। ਚਲੋ ਸ਼ਾਮੀ, ਹਾਂਜੀ-ਹਾਂਜੀ, ਸਨੈਕਸ ਅੱਕਨ ਈ ਬਨਗਿਆ, ਸ਼ਾਮੀ ਬੈਕੇ ਖਾਲਿਆ।
ਸਬ ਬਨਾ ਲਈ ਦਾ, ਓ ਖਾਈਦਾ ਪੈਂਜੀ।
ਅੱਛਾ-ਅੱਛਾ, ਚਲੋ ਐ ਵੀ ਵਧੀਆ ਚੀਜ਼ ਹੈਗੀ ਏ।
ਹਾਂਜੀ-ਹਾਂਜੀ, ਓ ਫੇਰ ਸ਼ਾਮ ਦੇ ਟੈਮ ਭੁੱਖ ਲੱਗਦੀ ਏ, ਫੇਰ ਬਜ਼ਾਰਾਂ ਨੂੰ ਦੌੜਦੇ ਨੇ ਆ ਮੋਮੋਜ਼ ਖਵਾਦੋ, ਆ ਖਵਾਦੋ, ਓ ਖਵਾਦੋ ਏਸ ਨਾਲੋ ਘਰੋਂ ਖਰਾ ਘਰ ਈ ਅਪਨਾ, 'ਮੈਂ'ਕਈ ਵਾਰੀ ਚਨੇ ਵੀ ਅੰਕੁਰੀਤ ਕਰ ਲੈਂਨੀ ਜਿਹੜੇ ਚਨੇ ਹੁੰਦੇ ਆ, ਨਾ।
ਹਾਂਜੀ‌-ਹਾਂਜੀ।
ਭਿਓਕੇ ਨਾ ਕਾਲੇ ਚਨੇ ਵੀ ਅੰਕੁਰੀਤ ਕਰ ਲੈਨੀ ਆ, ਓ ਵੀ ਵਿੱਚ ਪਾ ਦੇਈਏ ਨੇ।
ਅੱਛਾ, ਭੈਣ ਜੀ ਚਲੋ, ਐ ਵੀ ਵਧੀਆ ਹੈਗਾ ਵੇ ਘਰ ਦੀ ਚੀਜ਼ਾਂ ਨਾਲ ਨਾਲੇ ਤਾਂ ਪ੍ਰੋਟੀਨ ਮਿਲਦਾ ਸ਼ਰੀਰ ਵਿੱਚ, ਨਾਲੇ ਹੈਲਦੀ ਹੋਗੀ। ਨਾਲੇ ਚਲੋ ਗੰਦੇ ਹੱਥ ਨੀ ਲੱਗੇਦੇ ਸਾਫ਼ ਸ ਸਫਾਈ ਆਪਣੇ ਘਰ ਹੁੰਦੀ ਏ, ਓ ਬਜ਼ਾਰਾਂ'ਚ ਥੋੜ ਨਾ ਹੁੰ
ਹਾਂਜੀ-ਹਾਂਜੀ, ਹਾਂਜੀ। ਬਜ਼ਾਰ ਦੀ ਚੀਜ਼ ਦਾ ਕੋਈ ਭਰੋਸਾ ਥੋੜ੍ਹੀ ਨਾ ਭੈਣ ਜੀ, ਕਿੱਦਾਂ ਦੀ ਹੈਗੀ, ਕਿੱਦਾਂ ਦੀ ਨਈ।
ਹਾਂਜੀ, ਐ ਤੇ ਗੱਲ ਹੈਗੀ ਜੇ। ਹੋਰ ਸੁਣਾਓ ਭੈਣ ਜੀ, ਫੇਰ ਦ ਡੀਨਰ ਵਿੱਚ ਕੀ ਬਣਾਇਆ ਸੀ?
ਡਿਨਰ ਈੱ'ਚ, ਅਸੀ ਓ ਮਾਂ, ਛੋਲਿਆਂ ਦੀ ਦਾਲ ਬਣਾਈ ਸੀ। ਨਾਲ ਫੁਲਕੇ, ਨਾਲ ਸੈਲੇਡ, ਨਾਲ ਅਚਾਰ ਸੀ।
ਅੱਛਾ-ਅੱਛਾ।
ਹਾਂਜੀ-ਹਾਂਜੀ।
ਹੋਰ ਸਭ, ਘਰ-ਪਰਿਵਾਰ ਸਭ ਵਧੀਆ?
ਹਾਂਜੀ-ਹਾਂਜੀ ਭੈਣ ਜੀ, ਸਭ ਵਧੀਆ। ਅੱਗੇ ਇੱਥੇ ਤੁਹਾਨੂੰ ਪਤਾ ਇਲੈਕਸ਼ਨ ਚੱਲਦੇ ਪਏ ਨੇ, ਤੁਹਾਨੂੰ ਪਤਾ ਲੱਗਾ ਹੋਣਾ ਪੰਜਾਬ ਦੇ ਵਿੱਚ, ਹਜ਼ਾਰ-ਹਜ਼ਾਰ ਰਪਈਆ ਆਓਣਾ ਯਾ।
ਹਾਂ, ਤੇ ਬੜਾ ਈ ਰੋਲਾ ਪਿਆ ਹੋਇਆ ਵੇ।
ਹਾਂਜੀ, ਭੈਣ ਜੀ, ਅਸੀ ਫਾਰਮ ਨੀ ਭਰੇ, ਭੈਣ ਜੀ।
ਅੱਛਾ ਤੁਸੀ ਫਾਰਮ ਈ ਨਈ ਭਰੇ।
ਨਾ ਨਾ ਭੈਣ ਜੀ। ਓ ਤੁਹਾਡੇ ਅ ਭਰਾ ਜੀ ਗੁੱਸੇ ਹੁੰਦੇ ਨੇ ਕਹਿੰਦੇ ਸਾਨੂੰ
ਨਈ ਨਈ ਨਈ ਨਈ ਲੋੜ ਨੀ ਪਈ ਹੁੰਦੀ ਮੈਂ ਅੱਜ ਸਗੋਂ ਏਕ ਵੀਡੀਓ ਦੇਖੀ ਏ। ਭੈਣ ਜੀ ਓਦੇ ਵਿੱਚ ਇੱਕ ਜਨਾਨੀ ਸਪੈਸ਼ਲ ਬੋਲਦੀ ਪੀਏ ਕਿ ਤੁਸੀ ਲਵੋ ਕਿ ਯ ਸਰ ਰਕਾਰ ਤੁਹਾਨੂੰ ਅਪਣੇ ਪੱਲਿਓ ਨੀ ਦਿੰਦੀ ਪੀ ਐ ਤੁਹਾਡੇ ਈ ਪੈਸੇ ਤੁਹਾਨੂੰ ਦਿੰਦੀ ਪੀ ਏ ਸਰਕਾਰ।
ਅੱਛਾ।
ਹਾਂ ਓ ਜਨਾਨੀ ਨੇ ਤੇ ਸਗੋਂ ਕਿਆ ਵੇ ਜੇੜੀ ਜਨਾਨੀਆਂ ਘਰ ਬੈਠੀਆਂ ਐਂ।
ਨਈ ਭੈਣ ਜੀ ਸਾਨੂੰ ਨਾ ਤਾਂ ਦਿੱਕਤ ਹੁੰਦੀ ਆ ਹੋਰ ਕੁਛ ਨੀ ਅਸੀ ਬੈਂਕ ਇਚੋ ਪੈਸੇ ਕਡਾਣੇ ਸੀ ਓਥੇ ਬੀਬੀਆਂ ਦੀ ਏਡੀ ਲੰਬੀ ਬੀ ਲੈਣ ਲੱਗੀ ਦੀ ਏ ਸ ਅਸੀ ਅਪਣੇ ਘਰ ਦੇ ਪੈਸੇ ਵੀ ਨੀ ਕਢਾ ਸਕਦੇ।
ਅੱਛਾ ਅੱਛਾ ਹਾਂ ਐ ਤੇ ਫੇਰ ਥੋੜੀ ਦਿੱਕਤ ਹੋ ਗਈ ਏਨਾ ਤੇ ਬੀਬੀਆਂ ਦੇ ਅਕਾਊਂਟਾ ਆ ਗਏ ਨੇ ਏ ਟੀ ਐਮ ਵਿੱਚ ਆ ਗਏ ਫੋਨਾਂ ਚ ਚਾ ਆਗੇ ਹੋਣੇ।
ਉਹ ਜਿਹੜੀਆਂ ਤੁਹਾਨੂੰ ਪਤਾ ਤਾਂ ਬੁੱਢੀਆਂ ਬੀਬੀਆਂ ਹੁੰਦੀਆਂ ਉਹਨਾਂ ਨੂੰ ਯਕੀਨ ਨੀ ਨਾ ਹੁੰਦਾ ਫਿਰ ਬੈਂਕ ਜਾ ਕੇ ਕਾਪ ਦੀਆਂ ਚੈੱਕ ਕਰਉਂਦੀਆਂ ਨਾ।
ਹਾਂਜੀ ਹਾਂਜੀ ਇਹ ਤੇ ਹੈ ਉਹ ਤੁਹਾਡੀ ਇੱਕ ਬੀਬੀ ਸੀ ਉਹਦੀ ਕਾਪੀ ਤੁਸੀਂ ਪੈਨਸ਼ਨ ਕਹਿ ਰਹੇ ਸੀ ਨੀ ਆ ਰਹੀ ਆ ਗਈ ਸੀ ਫਿਰ ਉਹਨਾਂ ਦੀ ਪੈਨਸ਼ਨ!
ਭੈਣ ਜੀ ਅਸੀਂ ਗਏ ਸੀ ਤੇ ਉਹ ਹੁਣ ਅ, ਜਿਹੜੇ ਹਜ਼ਾਰ ਹਜ਼ਾਰ ਰੁਪਏ! ਪਈ ਦੀ ਓਦੇ ਕਰਕੇ ਸਾਨੂੰ ਜਾ ਈ ਨੀ ਹੁੰਦਾ ਭੈਣ ਜੀ।
ਅੱਛਾ।
ਚਲੋ ਕੋਈ ਨੀ। ਆ ਜੇਗਾ ਫੇਰ ਅ ਫੇਰ ਕਦੀ ਭਕਵਤਾ ਕਰਾਵਾ ਨਾ
ਬਸ ਅੱਛੀ ਈ ਰਹਿ ਜਾਂਨੇ ਆਂ ਭੈਣ ਜੀ ਕਢਾਏ ਨੀ ਹੁੰਦਾ ਤਹਾਨੂੰ ਕ ਅਸੀਂ ਘਰੇਲੂ ਪੈਸੇ ਵੀ ਕਢਾਣ ਜਾਨੇ ਓਨਾਂ ਵੀ ਦਿ ਕ ਫੇਰ ਅਸੀ ਏ ਟੀ ਐਮ ਤੋਂ ਕਢਾ ਕੇ ਲਿਆਨੇ ਆਂ ਭੈਣ ਜੀ।
ਐ ਦਿੱਕਤ ਤੇ ਹੈਗੀ ਏ ਫੇਰ
ਹਾਂਜੀ ਹਾਂਜੀ।
ਕਿਉਂਕਿ ਐਵੇਂ ਦੇ ਕੰਮਾਂ ਦੇ ਵਿੱਚ ਫਿਰ ਭੀੜਾਂ ਵੀ ਬੜੀਆਂ ਲੱਗ ਜਾਂਦੀਆਂ ਨੇ ਇੱਕੋ ਦਮ ਈ
ਹਾਂਜੀ ਉਹ ਨਾ ਸਮਝ ਲਓ ਇਹ ਮਹੀਨਾ ਪੂਰਾ ਇਹੀ ਦਿੱਕਤ ਹੀ ਚੱਲਣੀ ਹੈ।
ਹਾਂਜੀ ਆ ਤਾਂ ਹੈਗੇ ਆ
ਹਾਂਜੀ। ਹੋਰ ਤੁਸੀਂ ਸੁਣਾਓ ਭੈਣ ਜੀ ਕਿੱਦਾਂ ਤੁਹਾਡੇ ਕਿੱਦਾਂ ਸਭ ਠੀਕ ਹੈ। ਤੁਹਾਡੇ ਉੱਥੇ ਮੌਸਮ ਕਿੱਦਾਂ ਚੱਲਦਾ ਪਿਆ ਭੈਣ ਜੀ।
ਮੌਸਮ। ਭੈਣ ਜੀ ਬਸ ਐਵੇਂ ਹੀ ਚੱਲਦਾ ਪਿਆ ਮੌਸਮ ਤੇ ਪਤਾ ਹੀ ਹੈ ਤੁਹਾਨੂੰ ਮੌਸਮ ਦਾ ਤਾਂ ਗਰਮੀ ਹਾਂਜੀ ਅੱਗੇ ਨਾਲੋਂ ਤਾਂ ਘੱਟ ਥੋੜ੍ਹੀ ਹੱਲੇ ਉਵੇਂ ਦੀ ਹੋਈ ਨੀ ਵਿੱਚ ਪਿੱਛੇ ਜੇ ਬੜੀ ਗਰਮੀ ਹੋ ਗਈ ਸੀ ਹੁਣ ਥੋੜ੍ਹਾ ਜਿਹਾ ਬਚਾਅ ਲੱਗਦਾ ਪਿਆ ਗਰਮੀ ਦਾ
ਅੱਛਾ ਅੱਛਾ ਠੀਕ ਹੈ ਭੈਣ ਜੀ।
ਹਾਂਜੀ ਹਾਂਜੀ ਗਰਮੀ ਤਾਂ ਹੈਗੀ ਆ।
ਦੁਪਿਹਰੇ ਮੀਂਹ ਪਿਆ ਉਸ ਤੋਂ ਬਾਅਦ ਇੰਨੀ ਗਰਮੀ ਹੋ ਗਈ। ਹੁਮਸ ਹੋ ਗਈ ਗੁੰਮਾ ਗੁੰਮਾ ਹੋ ਗਿਆ ਬਾਹਰ ਨਿਕਲ ਲਿਆ ਸਾਹ ਲੈਣਾ ਔਖਾ ਹੋਇਆ ਪਿਆ ਇੰਨੀ ਗਰਮੀ ਹੋਈ ਪਈ ਆ।
ਇਹ ਤੇ ਹੈ ਭੈਣ ਜੀ।
ਹਾਂਜੀ ਭੈਣ ਜੀ।
ਥੋੜੀ ਹੁੁੰਮਸ ਹੋ ਜੇ। ਤੇ ਸਵੈਟਿੰਗ ਹੀ ਬੜੀ ਹੁੰਦੀ ਏ ਬੰਦਾ ਰੋਟੀਆਂ ਨੀ ਬਣਾ ਸਕਦਾ ਅੰਦਰ। ਅੱਜ ਮੈਂ ਆਪ ਇੰਨੀ ਮੁਸ਼ਕਲ ਮੇਰੇ ਸਰਦਾਰ ਜੀ ਕਹਿੰਦੇ ਅੱਜ ਤੂੰ ਨਾ। ਰੋਟੀ ਦਾਲ ਰੋਟੀ ਨਾ ਬਣਾਈ। ਹਾਂਜੀ ਅੱਜ ਸਾਡੇ ਘਰ ਕ ਕਹਿੰਦੇ ਨੇ ਦਾਲ ਰੋਟੀ ਨਹੀਂ ਖਾਣੀ ਆਪਾਂ। ਅਸੀਂ ਚਿੱਲੇ ਖਾਣੇ ਨੇ ਸੂਜੀ ਦੇ ਬਸ ਫਿਰ ਉਹ। ਬਣਾਉਣ ਲੱਗ ਗਏ ਉਹਨਾਂ ਤੇ ਤਾਂ ਟਾਈਮ ਵੀ ਜ਼ਿਆਦਾ ਲੱਗਦਾ ਏ।
ਹਾਂਜੀ, ਹਾਂਜੀ ਉਹਨੂੰ ਤਾਂ ਟੈਮ ਲੱਗਦਾ।
ਹਾਂਜੀ ਉਹ ਬਣਾ ਕੇ ਅਤੇ ਤਾਂ ਹੀ ਇਨਾਂ ਪਰਸੀਨੋ ਪਰਸੀਨ ਹੋ ਗਏ ਸੀ।
ਉਹੀ ਨਾ, ਗਰਮੀ ਬਹੁਤ ਭੈਣ ਜੀ ਬੰਦਾ ਕਰੇ ਕੀ। ਬੱਚਿਆਂ ਨੂੰ ਫਿਰ ਗਰਮੀ ਦੇ ਵਿੱਚ ਚੀਜ਼ਾਂ ਵੀ ਨੀ ਪਸੰਦ ਆਉਂਦੀਆਂ।
ਹਾਂਜੀ
ਹਾਂ, ਬੰਦੇ ਵੀ ਕਹਿੰਦੇ ਨੇ ਸਾਨੂੰ ਕੋਈ ਅਲੱਗ ਜੀ ਚੀਜ਼ ਬਣਾ ਕੇ ਖਵਾਓ, ਹੁਣ ਕੀ ਬਣਾ ਬਣਾ ਕੇ। ਖਵਾਈਏ ਇਹਨਾਂ ਨੂੰ। ਸਾਨੂੰ ਤੇ ਸਮਝ ਨੀ ਆਉਂਦੀ, ਹਾਂ। ਸਾਨੂੰ ਤੇ ਕੰਮ ਆਲੀ ਮਸ਼ੀਨ ਸਮਝਿਆਂ ਇਹਨਾਂ ਨੇ ਆਉਂਦੇ ਨੇ ਹੁਕਮ ਮਾਰਦੇ ਨੇ। ਕੀ ਬਣਾਇਆ?
ਚੱਲ ਉਹ ਵੀ ਵਿਚਾਰੇ ਥੱਕੇ ਆਉਦੇ ਨੇ, ਉਹ ਵੀ ਕੀ ਕਰਨ ਕਿਉਂ ਭੈਣ ਜੀ।
ਕੇ ਤੇ ਉਹ ਵੀ ਵਿਚਾਰੇ ਥੱਕੇ ਹੋ ਆਂਦੇ ਆ, ਅੱਗੋਂ ਜਨਾਨੀ ਰੋਟੀ ਪਾਣੀ ਦੇਵੈਗੀ, ਅਸੀਂ ਫੇਰ ਧਿਆਨ ਤੇ ਦੇਣਾ ਹੀ ਏ ਭੈਣ ਜੀ।
ਹਾਂਜੀ, ਹਾਂਜੀ ਹੋਰ ਸੁਣਾਓ ਭੈਣ ਜੀ? ਬੱਚੇ ਠੀਕ ਨੇ ਤੁਹਾਡੇ? ਤੁਹਾਡੀ ਕੁੜੀ ਦੀ ਉਹ ਪੇਂਟਿੰਗ ਦੇਖੀਆਂ ਸੀ ਮੈਂ ਬਹੁਤ ਸੋਹਣੀਆਂ ਆਪ ਬਣਾਉਂਦੀ ਹੈ ਉਹ?
ਹਾਂਜੀ ਹਾਂਜੀ ਆਪ ਹੀ ਕਰਦੀ ਹੈ ਆਰਟ ਐਂਡ ਕਰਾਫਟ ਆਪ ਹੀ ਘਰ ਲੱਗੀ ਰਹਿੰਦੀ ਹੈ। ਕੁਛ ਨਾ ਕੁਛ ਕਰਦੀ ਰਹਿੰਦੀ ਘਰ ਬੈਠੇ ਹੋਏ। ਬਸ ਹੁਣ ਗਈ ਦੀ ਹੈ ਹਾਂ ਹਾਂ। ਹਾਂਜੀ ਉਹ ਬਹੁਤ ਸੋਹਣੀਆਂ ਸੋਹਣੀਆਂ ਬਣਾਉਂਦੀਆਂ ਪਰ ਹੈ ਮੁੂੜੀ। ਜਦੋਂ ਮਨ ਕਰਦਾ ਤਾਂ ਹੀ ਬਣਾਉਂਦੀ ਹੈ ਓਦਾਂ ਨੀ ਬਣਾਉਂਦੀ ਹੈ।
ਬਸ ਭੈਣ ਜੀ ਸਾਰੇ ਬੱਚੇ ਹੀ ਐਵੇਂ ਹੁੰਦੇ। ਦੇ ਨੇ ਅੱਜ ਕੱਲ ਕੋਈ ਇੱਕ ਬੱਚਾ ਮੂੜੀ ਨਹੀਂ ਹੈਗੇ ਸਾਰੇ ਬੱਚੇ ਮੂੜੀ ਨੇ।
ਪਿਆ ਬੋਰ ਹੁੰਨੇ ਪਏ ਆ ਕਿਤੇ ਘਮਾਨ ਲੈ ਜਓ ਕਿਤੇ ਲੈ ਜਾਉ। ਏਦਾਂ ਘਰ ਦਾ ਕੰਮ ਹੈ ਜਦੋਂ ਆ ਆਰਟ ਐਂਡ ਕਰਾਫਟ। ਕਰਨਗੇ ਆਪਣੇ ਮੂਡ ਦੇ ਉੱਤੇ ਕਰਨਗੇ।
ਹਾਂ, ਇਹ ਤੇ ਹੈ। ਅੱਜ ਅੱਜ ਚਿੱਲੈ ਬਣਾਏ ਨੇ, ਬੱਚਿਆਂ ਨੂੰ ਖਵਾਏ ਨੇ ਤੇ ਹੁਣ ਦੁਬਾਰਾ। ਭੁੱਖ ਲੱਗ ਗਈ ਐ ਬੱਚਿਆਂ ਨੂੰ, ਭੁਲਾ ਹੁਣ ਮੈਂ ਕੀ ਖਵਾਵਾਂ ਇਹਨਾਂ ਨੂੰ।
ਉਹ ਏ ਐ ਨਾ ਭੈਣ ਜੀ, ਤਾਂ ਹੀ ਤੇ ਮੈਨੂੰ ਇਹੋ ਜਿਹੀਆਂ ਚੀਜ਼ਾਂ ਬਣਾਉਣ ਦੀ ਆਦਤ ਨਹੀਂ ਹੁਣ ਰਾਤੀ ਮੰਗਦੇ ਰੋਟੀ ਨੇ ਕਹਿੰਦੇ ਰੋਟੀ। ਰੋਟੀ ਦੇ ਦਿਓ ਉਸੇ ਨਾਲ ਹੀ ਢਿੱਡ ਭਰ ਜਾਂਦਾ।
ਹਾਂਜੀ, ਨਹੀਂ ਨਹੀਂ ਪਾਪਾ ਤੇ ਬੱਚਿਆਂ ਦੇ ਸੋ ਗਏ ਨੇ। ਬੱਚਿਆਂ ਨੂੰ ਦੁਬਾਰਾ ਭੁੱਖ ਲੱਗ ਗਈ ਐ।
ਹੁਣ ਛੁੱਟੀਆਂ ਨਾ ਬੱਚੇ। ਬੱਚਿਆਂ ਨੂੰ ਹਾਈ ਮਈ ਨੀਂਦਰ ਵੀ ਨੀ ਨਾ ਆਉਂਦੀ, ਕੁਛ ਨਾ ਕੁਛ ਬਣਾ ਕੇ ਖਵਾਉਣਾ ਹੀ ਪੈਂਦਾ।
ਹਾਂਜੀ, ਇਹ ਤੇ ਹੈ।
ਹੁਣ ਐਸ ਟਾਈਮ ਭੈਣ ਜੀ ਕੀ ਬਣਾ ਕੇ ਖੁਵਾਓਗੇ ਪਰੌਂਠੀ? ਪਰੋਂਠੀ ਲਾ ਕੇ ਦੇ ਦੋਗੇ ਫੇਰ, ਅੱਛਾ ਅੱਛਾ।
ਚਲੋ ਭੈਣ ਜੀ ਠੀਕ ਐ, ਫੇਰ ਮੈਂ ਤੁਹਾਨੂੰ ਕਰਨੀ ਆ ਫੋਨ। ਸਤਿ ਸ਼੍ਰੀ ਅਕਾਲ।
ਹਾਂਜੀ ਚਲੋ ਠੀਕ ਠੀਕ ਐ, ਸਤਿ ਸ਼੍ਰੀ ਅਕਾਲ ਭੈਣ ਜੀ ਓਕੇ।